ਹੈਲੋ।
ਹਾਂਜੀ ਮੰਮਾ ਜੀ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਹੋਰ ਕੀ ਕਰਦੇ ਪਏ?
ਹਾਂਜੀ।
ਕੀ ਕਰਦੇ ਪਏ?
ਕੁਛ ਨੀ ਸੈਰ ਕਰਨ ਦੀ ਹੀ ਤੁਸੀਂ ਦੱਸੋ ਕੀ ਕਰਦੇ ਸੀ।
ਚਾਹ ਪੀਣ ਲੱਗੇ।
ਅੱਛਾ!
ਹੂੰ, ਚਾਹ ਦਾ ਟੈਮ ਹੋਇਆ ਚਾਰ ਵਜੇ ਦਾ, ਚਾਹ ਦਾ ਟੈਮ ਆ।
ਅੱਛਾ!
ਹਾਂ, ਚਾਹ ਪੀਂਦੇ।
ਠੀਕ ਏ।
ਹਾਂ, ਸਭ ਵਧੀਆ ਠੀਕ-ਠਾਕ।
ਅੱਛਾ।
ਹੂੰ।
ਹੋਰ, ਮੌਸਮ ਕਿੱਦਾਂ ਦਾ ਉੱਧਰ?
ਮੌਸਮ ਹਾਂ, ਵਧੀਆ ਅੱਜ ਤੇ।
ਅੱਛ- ਅੱਛਾ, ਕਹਿੰਦੇ ਆ ਪੂਰੇ ਹਫਤੇ ਤੇ, ਏਦਾਂ ਦਾ ਹੀ ਮੌਸਮ ਦੱਸਿਆ।
ਚੱਲ ਸ਼ੁਕਰ ਆ, ਆਹ ਤੇਰੀ ਮਾਸੀ ਕਹਿੰਦੀ ਓਧਰ ਗਰਮੀ ਬੜੀ ਆ।
ਅੱਛਾ, ਉਹਨਾਂ ਨੇ ਮਾਮਾ ਜੀ ਹੁਨੇ ਉੱਧਰ ਜਾਕੇ, ਇੱਧਰ ਭੇਜਤੀ ਨਾ ਠੰਡ
ਆਹ, ਸਹੀ ਗੱਲ ਏ। ਮਾਮੇ ਹੁਣੀ ਗਰਮੀ ਲੈ ਗਏ ਤੇ, ਠੰਡ ਦੇ ਗਏ।
ਹੋਰ? ਹਾਂ।
ਚਾਹੀਦਾ ਵੀ ਇਹ ਤਰ੍ਹਾਂ ਹੀ ਵੈਹੇ।
ਹੋਰ, ਬੜੇ ਦਿਨ ਰਹਿ ਲਿਆ ਸੀ ਉਹਨਾਂ ਨੇ ਠੰਡ'ਚ?
ਹੋਰ, ਹਾਂ। ਇਹ ਗੱਲ ਤਾ ਬਿਲਕੁਲ ਸਹੀ ਹੈ।
ਹਾਂਜੀ।
ਹੂੰ।
ਹੋਰ? ਹੋਰ ਏਦਾਂ ਹੀ, ਦਸ, ਪੰਦਰਾਂ ਦਿਨ ਏਦਾਂ ਹੀ ਨਿਕਲ ਜਾਣ ਫੇਰ, ਸੌਣ ਮਹੀਨਾ ਚੜ ਜਾਣਾ। ਫੇਰ, ਉਝ ਮੀਂਹ ਪੈਣ ਲੱਗ ਜਾਣੇ, ਫੇਰ ਸਰਦੀਆਂ ਆ ਜਾਣੀਆਂ, ਚਲੋ
ਐਡੀੇ ਛੇਤੀ ਸਰਦੀਆਂ ਨੀ ਆਓਂਦੀਆਂ।
ਚਲੋ, ਮੋ, ਮੋ ਮੌਸਮ ਤਾਂ ਕੁਛ ਠੰਡਾ ਹੋ ਜਾਏਗਾ ਨਾ, ਇੰਨੀ ਗਰਮੀ ਤਾਂ ਨਹੀਂ ਹੋਏਗੀ ਜਿੰਨੀ ਪਹਿਲਾਂ ਹੀ।
ਆਹੋ, ਇਹ ਤੇ ਹੈਈ, ਹੂੰ
ਸਾਹ ਵੀ ਨੀ ਲਿੱਤਾ ਜਾਂਦਾ ਸੀ।
ਹਾਂ, ਇਹ ਤਾਂ ਹੈ।
ਹ
ਬਿਲਕੁਲ ਸਹੀ।
ਹਾਂਜੀ।
ਹੂੰ, ਹੋਰ ਬਸ ਤੇਰੀ ਮਾਸੀ ਦਾ ਫੋਨ ਆਇਆ ਸੀ, ਤੇ ਉਹ ਗੱਲਾਂ ਬਾਤਾਂ ਕਰਦੇ ਰਹੇ, ਆਂਦੇ ਭਗਵੰਤ ਮਾਨ ਨੇ ਪੈਹੇ ਪਾਏ ਜਿਹੜੇ ਆ ਗਏ ਮੇਰੇ ਖਾਤੇ'ਚ।
ਕਿੰਨੇ ਪੈਹੇ?
ਇਹ ਤਿੰਨ-ਹਜ਼ਾਰ, ਤਿੰਨ ਮਹੀਨਿਆਂ ਦਾ ਹਜ਼ਾਰ-ਹਜ਼ਾਰ।
ਅੱਛਾ- ਅੱਛਾ।
ਹਾਂ।
ਠੀਕ ਏ,
ਤੇ ਉਹ ਅੱਜ ਪੈਸੇ ਆ ਗਏ ਆ।
ਹੂੰ
ਤੇ, ਉਹ ਦੱਸਣ ਵਾਸਤੇ ਫੋਨ ਕੀਤਾ ਈ।
ਅੱਛਾ। ਦੱਸਣ ਵਾਸਤੇ ਕੀਤਾ ਸੀ, ਬਸ ਉਹਨਾਂ ਨੂੰ ਕਹਿ ਦਿੰਦੇ ਅੱਧੇ ਪੈਹੇ ਗੋਰੀ ਨੂੰ ਪਾ ਦਿੰਦੇ।
ਕਹਿੰਦਿਆ ਨ ਕੀ ਲੈਣਾ ਵਾ, ਸ਼ੰਕਰ ਕਹਿਣ ਦਿਆ ਹੀ। ਤੇ, ਮੈਂ, ਤੇ ਅੱਧੇ ਪੈਹੇ ਮੈਨੂੰ ਪਾਤੇ, ਅੱਧੇ ਤੁਹੀ ਰੱਖੋ।
ਹੂੰ, ਫਿਰ ਕੀ ਕਹਿੰਦੇ?
ਕਹਿੰਦੇ ਠੀਕ ਆ, ਲਲੋ ਆਂਦੇ, ਅੱਧੇ ਤੁਹੀ ਲੈਲੋ।
ਕਹਿਣ ਨਾਲ ਕੀ ਹੁੰਦਾ, ਉਹਨਾਂ ਨੁੰ ਕੋ।
ਨਹੀਂ ਹਜੇ, ਉਹਨਾਂ ਦੇ ਖਾਤੇ ਚ ਆਏ ਆ, ਤੇ ਉਹਨਾਂ ਮੈਸੇਜ ਆਏਗਾ ਨਾ ਫੇਰ ਵੀ ਹੋ ਜਾਣਗੇ, ਵੀ ਹਾਂ ਵੀ ਆ ਗਏ ਇਹਨਾਂ ਦੇ ਖਾਤੇ ਚ ਹੂੰ ਬੈਂਕ, ਚ ਖਰੇ ਆ ਗਏ, ਆ ਤੇ ਫਿਰ ਮੋਬਾਇਲ ਤੇ ਉਹ ਟਿਊਨ ਜੀ ਵੱਜਣੀ ਉਹ ਵੱਜਣੀ ਹੈਜੇ।
ਅੱਛਾ,
ਹੂੰ, ਕਹਿੰਦੇ ਟੂੰ-ਟੂੰ ਹੋਣਾ। ਫੇਰ ਪੱਕਾ ਹੋਣਾ, ਵੀ ਹਾਂ ਆ ਗਏ ਪੈਸੇ ਹੂੰ,
ਠੀਕ ਏ,
ਹਾਂ ਮੈਂ ਚਲੋ, ਮੈਂ ਕਿਹਾ, ਮਾਮੀ ਹੁਣ ਨੂੰ ਕੋ ਭਰਦੋ ਪੰਜਾਬ ਵਾਲਿਆਂ ਨੂੰ ਤਾਂ ਫਾਇਦਾ ਹੀ ਫਾਇਦਾ। ਆਹੋੋ ਮੈਂਰੇ ਮਾਮੇ ਨਾਲ ਨੂੰ ਮਾਮੀ, ਨਾਨੀ ਤਨੂੰ ਤਿੰਨ ਜਾਣਿਆਂ ਦੇ ਨੌ ਹਜ਼ਾਰ ਆਏ ਨਾ ਇਹਨਾਂ ਦਾ
ਹੋਰ ਨੋ ਹਜ਼ਾਰ ਕੋਈ ਹਾਂ ਸੌਖਾ ਹੈ, ਘੁੰਮਾਣਾ ਤਾਂ ਸੌਖਾ
ਹਾਂ, ਤੇ ਮੈਂ ਕਿਹਾ ਚੱਲ ਉਹਨਾ ਨੂੰ ਵੀ ਕਹਿ ਭਰਦੋ ਕਹਿੰਦੇ ਕਾਕੀ ਭਰਨ ਦੇਈ ਆ। ਅੱਜ ਉਹਨੂੰ ਤੜਫਨੀ ਲੱਗੀ, ਵੀ ਇਹਨਾਂ ਦੇ ਆ ਗਏ ਮੇਰੇ ਨੀ ਆਏ।
ਅੱਛਾ, ਉਹ ਆਪਣੀ ਕੁੜੀ ਦਾ ਵੀ ਭਰਦੇ ਹੋਦੇ ਆ।
ਦੋਵਾਂ ਦਾ ਹੀ ਭਰੂਗੀ ਫੇਰ ਉਹਦੀ ਕੁੜੀ ਵੀ ਇਹ ਹੈਗੀ, ਹੋਗੀ ਇੰਨੀ ਜੋਗੀ ਤੇ ਉਹਦੇ ਵੀ ਆ ਜਾਣਗੇ।
ਹਾਂ, ਛੇ ਹਜਾਰ ਆ ਜਾਣਗੇ ਉਹਨਾਂ ਦੇ
ਆਹੋ ਉਹਦੀ ਦਰਾਣੀ ਵੀ ਹੇ ਉਦਾ ਹੂੰ, ਆਹੋ ਇਸ ਪੈਸੇ ਦੇ ਕੰਮਾਂ ਨੂੰ ਤੇਜ਼ ਬੜੀ ਉਹ
ਹੂੰ-ਹੂੰ।
ਆਹੋ। ਪੈਸੇ ਵਾਸਤੇ ਤੇ ਹਰ ਕੋਈ ਭੱਜਦਾ-ਫਿਰਦਾ।
ਹੋਰ ਤੇ ਹੁਣ ਅਸੀਂ ਵੀ ਫੋਨ ਤੇ ਗੱਲ ਪੈਸੇ ਵਾਸਤੇ ਹੀ ਕਰਨ ਦੇ ਆ।
ਬਸ ਕਿ ਹੋਰ, ਪੈਸਾ ਹੀ ਅੱਜ-ਕੱਲ ਸਭ ਕੁਝ ਚੀਜ਼ ਹੈ।
ਹੋਰ।
ਰਿਸ਼ਤੇਦਾਰ ਲੈਲੋ, ਭੈਣ ਭਰਾ ਲੈਲੋ। ਨਾ ਪੈਹਾ, ਪੈਹਾ। ਚਲੋ, ਬਾਸ। ਹਾਂ ਬਸ ਰੋਟੀ ਰੋਟੀ ਖਾ ਕੇ ਹੁਣ ਚਾਹ ਦਾ ਟੈਮ ਆ ਚਾਹ ਲੱਗੇ ਪੀਣ
ਅੱਛਾ,
ਹੂੰ,
ਠੀਕ ਹੈ,
ਮੈਂ ਚਾਹ ਪੀ ਲਈ ਐ।
ਅੱਛਾ,
ਹਾਂ ਕੱਪੜੇ ਧੋਣੇ ਆ, ਫੇਰ ਚਾਹ ਪੀ ਕੇ ਕੱਪੜੇ ਧੋਵੋ ਫੇਰ ਰੋਟੀ ਪਾਣੀ 'ਚ ਲੱਗੋ।
ਹੋਰ ਐਵੀ
ਆ
ਹੂੰ ਕੱਲ ਮੈਂ ਉੱਥੇ ਵੀ ਜਾਣਾ ਮੇਰਾ ਸੂਟ-ਸਾਟ ਪ੍ਰੈਸ ਸੀ ਨਾ ਓਹ ਵਾਲਾ।
ਆਹ ਲੈਟ ਦਾ ਨੀ ਪਤਾ ਸੂਟ ਪ੍ਰੈਸ ਕਰਲੀ ਪੈਣਾ।
ਹਾਂ ਤੇ ਹੋਰ ਹਾਂਜੀ, ਹੈਂ ਭਾਈ ਕੱਲ ਆਪਾ ਕਿੱਥੇ ਜਾਣਾ ਕੱਲ ਉਹਦਾ ਜਨਮ ਦਿਨ ਹੈ ਨਾ, ਪੰਜੋਕੜਾ ਸਾਹਿਬ। ਕਹਦੇ ਜਨੇ।
ਨਹੀਂ ਮੈਂ ਕਿਹਾ ਵੀ ਇੱਥੇ ਚੱਲ ਜਾਓ ਕੁਟਿਆ।
ਉਹ ਕਹਿਣਦੀ ਪਈ, ਕੋਮਲ ਕਹਿੰਦੀ ਪੰਜੋਖੜਾ ਸਾਹਿਬ ਚੱਲਦੇ ਆ, ਕਹਦੀ ਆਪਾ ਚਾਰੋ। ਕਿਉਂ ਹੁਣ ਮੈਂ ਕੀ ਕਰਾਂ, ਦੱਸੋ ਹੁਣ ਮੈਂ ਥੋੜੀ ਕੁਛ ਕਵਾਂਗੀ।
ਉਹਨੂੰ ਕਹੋ ਬਈ ਇੱਥੇ ਚਲਦੇ, ਇਥੇ ਲੋਕਲ ਜਿੱਥੇ ਮਰਜ਼ੀ ਘੁੰਮਲੋ।
ਅੱਛਾ।
ਹਾਂ।
ਕਿਉ
ਆਹੋ ਉਧਰ ਨੀ ਜਾਣਾ।
ਅੱਛਾ।
ਉਹਨੂ ਕਿਹਾ ਇੱਥੇ ਕੁਟਿਆ ਚੱਲ ਜਾਣੇ ਆ ਗੁਰਦੁਆਰਾ ਸਾਹਿਬ ਆ ਜਿੱਥੇ ਮਰਜੀ ਚੱਲ ਜਾਓ।
ਠੀਕ ਹੈ ਉਹਨੂੰ ਕਵਾਂਗੀ ਫਿਰ ਮੈਂ
ਇੱਥੇ ਸੈਕਿੰਡ ਵਾਈਫ ਆ ਜਾਂ ਹੋਰ ਕੋਈ ਆ ਜਿੱਥੇ ਮਰਜੀ ਜਾ ਕੇ ਖਾ ਪੀ ਆਓ।
ਕਿੰਨੇ ਵਜੇ ਜਾਣਾ ਹੈ ਕਹਦੀ ਮੈਂ ਆਪਣੀ ਮੰਮਾ ਨੂੰ ਪੁੱਛ ਲਿਆ ਕਹਦੀ ਜਾਵਾਂਗੀ ਮੈਂ ਚੱਲ ਹੁਣ ਕਹਿ ਦਾਂਗੇ ਤੇਰੀ ਮੰਮਾ ਨੂੰ ਫੇਰ ਹਾਂ ਤੇ ਕਹਿੰਦੀ ਦਸ ਵਜੇ ਚੱਲਾਂਗੇ। ਆਪਾਂ ਉਸ ਤੋਂ ਪਹਲੈ ਉਹਦੇ ਘਰ ਪਹੁੰਚ ਜਾਨਾ
ਹਾ ਬੱਸ ਫੇਰ
ਹਾਂ
ਤੇ ਤੁਸੀਂ ਕਹਿ ਦਿਓ ਜਾ ਕੇ ਕਿਉਕਿ ਨਹੀ ਉਧਰ ਨੀ ਜਾਣਾ ਅਸੀ ਇੱਥੇ ਹੀ ਇਥੇ ਹੀ ਘੁੰਮ ਫਿਰ ਲੈਂਣੇ ਆ।
ਹਾਂ -ਹਾਂ।
ਅਹਾ ਇੱਥੇ ਠੀਕ ਆ ਸਗੋਂ।
ਠੀਕ ਏ ਚਲੋ।
ਆ ਲੋਕਲ ਦਾ ਤੇ ਇਹ ਏ ਨਾ ਤੁਸੀਂ ਇੱਥੇ ਜੇ ਲਾਗੇ ਜੇ
ਹਾਂਜੀ ਕਿੰਨੇ ਕ ਦੂਰ ਅੰਬਾਲਾ ਕਿਹੜਾ ਦੂਰ ਏ ਇੱਥੇ ਤਾਂ ਹੈਗਾ।
ਨਹੀਂ- ਨਹੀਂ ਠੀਕ ਆ ਸਗੋਂ ਅੱਜ ਕੱਲ ਤੈਨੂੰ ਪਤਾ ਨੀ ਮਹੋਲ ਚਾਲ ਨੀ ਠੀਕ ਹੈਗਾ।
ਉੱਥੇ ਕਹਿੰਦੀ ਸੀ ਉੱਥੇ ਵੀ ਕਹਿੰਦੀ -ਕਹਿੰਦੀ ਆਪਾਂ ਗੁਰਦੁਆਰੇ ਉਥੇ ਚਲਾਂਗੇ ਜਿਹੜਾ ਉੱਥੇ ਮਿਊਜ਼ੀਅਮ ਨੀ ਖੁੱਲਿਆ। ਵੱਡਾ ਜਿਹਾ ਲੋਟਸ ਜਿਹੇ ਵਰਗਾ
ਕਿੱਥੇ
ਉੱਥੇ ਹੀ ਅੰਬਾਲਾ ਕੈਂਟ ਵਾਲੀ ਸਾਈਡ ਹੀ
ਕਿਹੜਾ ਮਿਊਜ਼ਅਮ ਉਹ ਜਿਹੜਾ ਵੰਨਸ ਵਿਖਾਉਣ ਦਿਆਂ ਸੀ ਓਦਨ ਅੱਛਾ
ਚੱਲਾਂਗੇ।
ਨਹੀਂ ਉਹਦੇ 'ਚ ਕੋਈ ਨਾਲ ਜਾਏਗਾ ਫੇਰ ਜਾਣਾ ਏਦਾਂ ਕੱਲੀਆਂ ਕਿੱਦਾਂ ਤੁਰ ਪੈਣਾ ਤੁਸੀਂ
ਕੱਲੀਆਂ ਕਿੱਥੇ ਆਪਾਂ ਪੰਜ -ਪੰਜ ਜਾਣੇ ਹੈਗੇ ਆ।
ਆਹੋ
ਹਾਂ
ਡਰਪੋਕ ਜੀਆ ਹੈਗੀਆਂ ਸਾਰੀਆਂ ਤੁਸੀ
ਕੋਈ ਡਰਪੋਕ ਨਹੀ ਹੈ ਡਰਪੋਕ ਤੁਸੀ ਬਣਾਇਆ ਹੋਇਆ ਜਾਣ ਨੂੰ ਦੇ ਕੇ
ਹੂੰ
ਹਾਂ
ਹਾਂ।
ਚਲੋ ਕਹਿ ਦਾਂਗੀ ਓਹਨੂੰ
ਹੋਰ ਇੱਥੇ ਲੋਕਲ- ਲੋਕਲ ਜਿੱਥੇ ਮਰਜ਼ੀ ਫਿਰ ਤੁਰ ਆਉ।
ਹਾਂਜੀ -ਹਾਂਜੀ ਹੋਰ ਟਾਈਮ ਵੇਖ ਲੋ ਕਿਨਾਂ ਹੋਇਆ।
ਹਾਂ, ਵੇਖਲਾ।
ਛੇ-ਛੇ ਕ ਮਿੰਟ ਹੋ ਗਏ ਨੇ।
ਅੱਛਾ,
ਹਾਂਜੀ ਦਸ ਮਿੰਟ
ਅੱਛਾ
ਤੇ ਮੇਰੀ ਕਲਾਸ ਵੀ ਏ ਉਹੀ ਵਾਲਾ ਫਰਾਕ ਵਾਲਾ
ਅੱਛਾ ਭਾਵੇ ਤ ਤੇਰੇ ਕੋ ਹੋਰ ਇੰਨੇ ਸੂਟ ਹੋਰ ਹੋਰ ਉਹਨਾਂ 'ਚੋ ਕੋਈ ਪਾ ਜਾ।
ਨਹੀਂ ਮੈਂ ਉਹੀ ਪਾ ਕੇ ਜਾਣਾ।
ਅੱਛਾ
ਹੂੰ
ਚੱਲ ਮਰਜੀ ਤੇਰੀ ਤੇਰਾ ਸੂਟ ਅਹੀ ਆਪਾਂ ਕੀ ਕਹਿ ਸਕਦੇ ਆ ਹੈਨਾ ਬਈ।
ਹਾਂਜੀ ਵਧੀਆ ਲੱਗਦਾ ਮੈਨੂੰ ਇਹ ਜ਼ਿਆਦਾ
ਅੱਛਾ, ਫਿਰ ਉਹਦੇ ਨਾਲ ਜੁੱਤੀ ਕਿਹੜੀ ਪਾਏਗੀ।
ਵੇਖ ਲਾਂਗੀ ਨਾ
ਹੂੰ, ਐਨੇ ਪ੍ਰੈਸ ਪਰੂਸ ਕਰਕੇ ਰੱਖ ਲਈ ਉਹਨੂੰ
ਹਾਂਜੀ,
ਮੁੜਕੇ ਸਵੇਰੇ ਰੋਲਾ ਭਾਵੇਂ ਲੈਟ ਨੀ ਹੈਗੀ ਹੁਣ ਕੀ ਕਰਾਂ ਮੈਂ ਫਿਰ ਤੂੰ ਟੀ ਸ਼ਰਟ ਪਜਾਮਾ ਪਾ ਕੇ ਨਿਕਲੇ। ਹਾਂ,
ਹੂੰ ਵੀ ਟਾਈਮ ਲੈਣੇ ਸਵੇਰੇ
ਆਹ ਤੇ ਫੇਰ
ਹੂੰ,
ਟੈਮ ਨਾਲ ਈ ਉਠੱ ਜੀ।
ਹਾਂਜੀ, ਅੱਠ ਕ ਵਜੇ ਚੱਲ ਜਾਣਾ। ਉਹ ਆਏਗੀ ਇੱਧਰ ਫੇਰ ਹਾਂ-ਹਾਂ
ਕਿਹੜੀ ਗੁੰਮਟੀ ਵਾਲੀ
ਗੁੰਮਟੀ ਵਾਲੀ,
ਅੱਛਾ ਕਾਤੇ ਆਏਗੀ।
ਐਕਟੀਵਾ ਤੇ।
ਅੱਛਾ, ਐਕਟੀਵਾ ਕਿੱਥੇ ਲਾ ਆਈ।
ਘਰ ਸਾਡੇ
ਤਾਂ ਤੁਸੀਂ ਐਕਟੀਵਾ ਤੇ ਜਾਓ ਗਈਆਂ ਉੱਧਰ ਉਹਦੀ ਐਕਟੀਵਾ ਤੇ ਜਾਏਗੀ।
ਉਹ ਕਹਿੰਦੀ ਮ‌ ਮੈਂ ਆਪਣੀ ਐਕਟੀਵਾ ਤੇਰੇ ਘਰ ਖਲਾਰ ਜਾਗੀ।
ਤੇ ਇੱਥੋਂ ਫੇਰ ਆਪਣੀ ਖੜੇਗੀ।
ਹੋਰ।
ਅੱਛਾ।
ਚਲੋਂ ਵੇਖ ਲਾਂਗੀ ਕਹਿ ਦਾਂਗੀ ਤੇਰੀ ਐਕਟੀਵਾ ਤੇ ਚੱਲ ਲੈਣੇ ਆ।
ਆਹੋ ਉਹਨੂੰ ਕਹਿ ਤੇਰੀ ਬਾਹਰ ਮੇਰੀ ਅੰਦਰ ਪਈ ਆ। ਤੂੰ ਤੇਰੀ ਤੇ ਚੱਲ ਪੈਨੇ ਆ।
ਹੋਰ।
ਹੋਰ ਕੀ ਹੂੰ,
ਹੂੰ।
ਹੋਰ।
ਹੋਰ ਬਸ ਕੁੱਛ ਨੀਂ।
ਹੂੰ, ਮੈਂ ਕੀ ਕਰਨ ਡਈ ਆ ਮਾਮੇ ਹੁਣਾ ਨੂੰ ਫ਼ੋਨ। ਚੁੱਕਣ ਨੀ ਦਈਆਂ। ਪਤਾ ਨੀ ਕਿੱਥੇ ਗਈਆਂ। ਨਾ ਤਨੂੰ ਨੇ ਚੁੱਕਿਆਂ ਨਾ ਮਾਮੀ ਨੇ ਚੁੱਕਿਆ।
ਸੁੱਤੇ ਹੋਣਗੇ।
ਆਹੋ ਹੁਣ ਤਾਂ ਚਾਰ ਵੱਜ ਗਏ ਆ ਅਹੇ ਕਿੱਥੇ ਸੁੱਤੀਆਂ ਹੋਣੀਆਂ
ਹੂੰ।
ਮਤੇ ਕਰ ਲੈਣਗੀਆਂ ਉੱਠਣਗੀਆਂ ਤੇ ਫ਼ਿਰ।
ਹਾਂਜੀ।
ਚਲੋਂ, ਹੋਰ
ਰੋਟੀ ਕੀ ਬਣਾਈ ਐ।
ਆਪਾਂ।
ਹਾਂਜੀ।
ਕੁੱਛ ਨਾ ਪੁੱਛ ਭੈਣ ਦਾਲ ਈ ਦਾਲ।
ਅੱਛਾ।
ਹਾਂ, ਖਾਣੀ ਦਾਲ ਖਾਲਾ।
ਮੈਂ ਰੋਟੀ ਖਾਧੀ ਆ। ਦੁਪਹਿਰ ਦੀ ਖਾਣੀ ਹਜੇ।
ਅੱਛਾ ਖਾਧੀ ਨੀ।
ਸ਼ਾਬਾਂਸ ਤੇਰੇ।
ਹਾਂਜੀ।
ਖਾ ਲਾ ਫ਼ਿਰ ਰੋਟੀ। ਮੇਰੀ ਵੀ ਚਾਹ ਠੰਡੀ ਹੋਣ ਡਈ ਹੈਂ।
ਹਾਂਜੀ ਵੇਖਣ ਟਾਈਮ ਕਿੰਨਾਂ ਹੋਇਆ ਜੇ। ਅਜੇ ਤਾਂ ਨੋ ਮਿੰਟ ਹੋਏ ਨੇਂ। ਇੱਕ ਮਿੰਟ ਪਿਆ।
ਅੱਛਾ।
ਹਾਂਜੀ।
ਹੋਰ ਮੌਸਮ ਇਸ ਤਰ੍ਹਾਂ ਦਾ ਠੀਕ ਆ। ਹੁਣ ਪਾਣੀ ਠੰਢਾ ਪੀਣ ਨੂੰ ਜੀਅ ਨੀਂ ਕਰਦਾਂ।
ਹਾਂਜੀ ਸਵੇਰੇ ਉੱਠਾਂਗੀ।
ਹਮ।
ਤਿਆਰ ਤਿਊਰ ਹੋਕੇ ਫ਼ਿਰ ਉਹਨਾਂ ਘਰ ਜਾਂਵਾਂਗੇ।
ਅੱਛਾ।
ਉਹਦਾ ਰੀਐਕਸ਼ਨ ਵੇਖਣਾਂ ਮੈਂ ਤੇ। ਉਹਦੇ ਨਾਲ਼ ਗੱਲ ਕਰਕੇ ਹਟੀ ਆ। ਉਹਦੇ ਨਾਲ਼ ਗੱਲ ਕਰਕੇ ਹਟੇਗੀ। ਉਹਦੇ ਮਜ਼ੇ ਨੇਂ ਮੇਰੇ ਨੀਂ।
ਹੂੰ।
ਹਮ। ਉਦੇ ਨਾਲ਼ ਗੱਲ ਉਦੇ ਨਾਲ਼ ਗੱਲ਼ ਕਰਕੇ। ਉਹਨੂੰ ਕੁੱਛ ਆਈਡੀਆ ਨੀਂ ਹੈਗਾ ਅਜੇ। ਉਹ ਕਹਿੰਦੀ ਕੱਲ ਦਾ ਕੀ ਪਲੈਨ ਏ ਚੱਲਾਂਗੇ ਉੱਥੇ ਐਵੇਂਵੇਂ ਕਹਣਦੀ ਸੀ ਹਮ
ਚੱਲ ਚੱਲ ਠੀਕ ਆ ਕੱਲ ਹੀ ਪਤਾ ਲੱਗੇਗਾ ਫੇਰ ਉਹਨੂੰ ਕੀ ਬਣਨਾ
ਹਾਂਮੈ ਸਮਝੀ ਅਜ ਅੱਜ ਕੇਕ ਲੈ ਇਹ ਪਾਗਲ
ਆਹੋ
ਹਾਂ
ਇਹ ਨਾ ਹੋਵੇ ਖਾਲੀ ਚ ਲਮਕਾਉਂਦੀਆਂ ਤੇ ਤੁਰ ਪਓ ਨੂੰ
ਹਾਂ
ਹਮ
ਚੱਲ।
ਹਾਂਜੀ ਵੇਖਣ ਦੋ ਟਾਇਮ।
ਹੋਰ। ਓਕੇ ਓਕੇ।